ਸਾਸੀ ਕਾਲ ਜੀ
ਸਸ ਰੀ ਕਾਲ ਜਸਪ੍ਰੀਤ ਜੀ, ਕਿਵੇਂ ਓਂ ਤੁਸੀਂ।
ਵਦੀਆ।
ਹੋਰ ਦੱਸੋ ਅਸੀਂ ਵੀ ਵਦੀਆ, ਤੁਆਡੇ ਪਰਿਵਾਰ ਵਾਲੇ ਕਿਵੇਂ ਹੈਗੇ ਨੇ।
ਸਾਰੇ ਵਦੀਆ ਨੇ, ਤੁਆਡੇ ਕਿਵੇਂ ਨੇ।
ਸਾਡੇ ਵੀ ਵਦੀਆ ਨੇ ਘਰ ਦੇ, ਕੀ ਕਰਦੇ ਪਏ ਸੀ ਤੁਸੀਂ।
ਕੁਛ ਵੀ ਨੀ।
ਹੋਰ ਸਬਜ਼ੀ ਬਨਾ ਲੀ ਏ ਤੁਸੀਂ।
ਹਾਂਜੀ।
ਅੱਜ ਕੀ ਬਨਾਏਆ ਏ ਤੁਸੀਂ ਸਬਜ਼ੀ ਚ। ਮੈਂ ਵੀ ਆਜਾਂ ਫੇਰ ਖਾਨ।
ਆਜੋੋ ਜੀ।
ਕਿਵੇਂ ਬਨਾਏ ਨੇ ਤੁਸੀਂ ਛੋਲੇ ਮੈਨੂੰ ਵੀ ਦੱਸੋ ਮੈਂ ਵੀ ਬਨੌਨੇ ਨੇ।
ਪੈਲਾਂ ਛੋਲਿਆਂ ਨੂੰ ਉਬਾਲ ਕੇ ਫੇਰ ਤੜਕਾ ਲਾ ਕੇ ਫਿਰ ਛੋਲੇ ਪਾ ਕੇ ਫੇਰ
ਤੇ ਓਂਦੇ ਚ ਕੇੜਾ-ਕੇੜਾ ਮਸਾਲਾ ਪੌਂਦੇ ਹੋ ਹੈਗੇ ਹੋ ਤੁਸੀਂ ਜਿਵੇਂ ਗੱਠੇ ਹੈਗੇ ਨੇ ਤੇ ਹੋਰ ਟਮਾਟਰ
ਪਿਆਜ਼, ਟਮਾਟਰ, ਲਸਨ
ਅੱਛਾ ਐਵੇਂ ਪੌਂਦੇ ਨੇ ਤੁਸੀਂ। ਚਲੋ ਵਦੀਆ ਏ ਫੇਰ ਕਿਵੇਂ-ਕਿਵੇਂ ਕੇੜੇ ਤੇਲ ਚ ਤੜਕਾ ਲਗੌਂਦੇ ਓਂ ਤੁਸੀਂ।
ਸਰੇਂਓਂ ਦਾ ਤੇਲ
ਅੱਛਾ ਸਰਸੋਂ ਦੇ ਤੇਲ ਦੇ ਵਿੱਚ, ਚਲੋ ਵਦੀਆ ਏ ਫੇਰ ਤਾਂ। ਤੁਸੀਂ ਕੁੱਕਰ ਚ ਬਨੌਂਦੇ ਓਂ ਜਾਂ ਜਿਵੇਂ ਪਤੀਲੀਆਂ ਚ ਹਾਰੇ ਚ ਰੱਖ ਦਿੰਦੇ ਨੇ ਐਵੇਂ ਬਨੌਂਦੇ ਓਂ।
ਕੁੱਕਰ ਚੇ ਬਨਾਨੇ ਆਂ।
ਅੱਛਾ ਤੁਸੀਂ ਕੁੱਕਰ ਚ ਬਨੌਂਦੇ ਓਂ ਹੋਰ ਤੁਆਡੇ ਘਰ ਦੇ ਕੀ ਕਰਦੇ ਪਏ ਨੇ ਸਾਰੇ।
ਕੁੱਛ ਵੀ ਨੀ ਖਾਨਾ ਖਾਂਦੇ ਪਏ ਨੇ।
ਚਲੋ ਵਦੀਆ ਏ ਮੱਝਾਂ ਹੈਗੀਆਂ ਨੇ ਤੁਆਡੇ ਘਰ।
ਹਾਂਜੀ।
ਕਿੰਨੀ ਮੱਝੀਆਂ ਹੈਗੀਆਂ ਨੇ ਤੁਆਡੇ ਕੋਲ।
ਇੱਕ ਮੱਝ ਨੇ, ਬਾਕੀ ਸਾਰੀਆਂ ਗਾਂਵਾਂ ਨੇ।
ਤੇ ਤੁਸੀਂ ਧਾਰ ਕੱਢ ਲਿੱਤੀ ਐ ਸ਼ਾਮੀ ਵੇਲੇ ਦੀ ਚਲੋ ਵ ਧੀਆ ਏ ਤੁਸੀਂ ਤਾਂ ਆਪਣਾ ਕੰਮ ਨਿਬੇੜ ਲਿੱਤਾ ਏ।
ਹਾਂਜੀ ਹਾਂਜੀ।
ਸਾਡਾ ਚੱਲਦਾ ਪਿਆ ਹੁਨੇ ਹਜੇ ਤੱਕ।
ਹਾਂਜੀ।
ਹੋਰ ਦੱਸੋ ਤੁਸੀਂ ਕੀ ਕਰਦੇ ਪਏ ਓ ਅੱਜ ਕੱਲ ਕੋਲਜ ਤੋਂ ਫਰੀ ਹੋ ਗਏ ਓ ਹੁਣ ਕੀ ਸੋਚਿ ਚੇ ਤੁਸੀਂ ਅੱਗੇ ਕਰਨ ਦਾ।
ਹੁਨ ਮੈਂ ਸਟਿਚਿੰਗ ਸਿੱਖਣੀ ਐ ਫੇਰ ਪਾਰਲਰ ਦਾ ਕੋਰਸ ਕਰਾਂਗੀ।
ਚਲੋ ਵਧੀਆ ਆ ਤਾਂ ਵਧੀਆ ਗੱਲ ਏ ਤੁਸੀਂ ਸੋਚਿਆ ਐ ਆਪਣੇ ਬਾਰੇ ਕੁੱਝ ਕਰਨ ਲਈ। ਚਲੋ ਫ੍ਰਰੀ ਤਾਂ ਨੀ ਬੈਠੋਗੇ ਤੁਸੀਂ ਆਹ ਤਾਂ ਚੰਗੀ ਗੱਲ ਏ।
ਹਾਂਜੀ।
ਹੋਰ ਦੱਸੋ ਹੋਰ ਕੋਈ ਗੱਲ ਸੁਣਾਓ?
ਤੁਸੀਂ ਸੁਣਾਓ ਹੁਨ ਤੁਸੀਂ ਮੇਰੇ ਬਾਰੇ ਤਾਂ ਪੁੱਛ ਲਿਆ ਹੁਨ ਤੁਸੀਂ ਦੱਸੋ ਆਪਦੇ ਬਾਰੇ?
ਬਸ ਮੈਂ ਕੀ ਦੱਸਾਂ ਮੈਂ ਵੀ ਕੱਪੜੇ ਸਿੱਖਦੀ ਪਈ ਆ ਸਿਲਾਈ। ਤੇ ਬਸ ਫੇਰ ਮੈਂ ਫ੍ਰਰੀ ਆ ਓ ਤੋਂ ਬਾਅਦ। ਹੁਨ ਸਿਲਾਈ ਆ ਗਈ ਤੇ ਆਪਣਾ ਆਪਣਾ ਹੱਥ ਦਾ ਕੰਮ ਏ ਆ ਤਾਂ ਬੰਦਾ ਜਦੋਂ ਮਰਜੀ ਕਰਲੇ ਪਾਵੇ।
ਹਾਂਜੀ ਹਾਂਜੀ, ਵਧੀਆ ਕੰਮ ਏ ਫਿਰ ਤਾਂ।
ਅੱਜ ਕੱਲ ਕਿੰਨੀ ਮਹਿੰਗਾਈ ਹੋ ਗਈ ਏ ਤੇ ਕੀ ਕਰੀਏ ਇੰਨੀ ਇੰਨੀ ਸਿਲਾਈ ਦੇਣੀ। ਪੈਂਦੀ ਐ ਫੇਰ ਤੇ ਆਹ ਤਾਂ ਆਪਣੇ ਹੱ ਥ ਦਾ ਕੰਮ ਏ ਬੰਦਾ ਆਪੀ ਕਰਕੇ ਜਿਵੇਂ ਮਰਜੀ ਦੇ ਸੂਟ ਡਿਜ਼ਾਇਨ ਕਰਕੇ ਓਨਾਂ ਨੂੰ ਪਾ ਲਵੇ ਤੇ ਵਧੀਆ ਵੀ ਲੱਗਦੇ ਨੇ। ਆਪਣੇ ਹੱਥ ਦੇ ਸਿਲਾਈ ਕੀਤੀ ਹੋਈ ਤਾਂ।
ਹਾਂਜੀ ਵਧੀਆ ਕੰਮ ਫੇਰ ਤਾਂ।
ਹਾਂਜੀ।
ਮੈਂ ਹੇ ਵਧੀਆ ਕੰਮ ਐ ਫੇਰ ਤਾਂ।
ਹੋਰ ਕੀ ਵਧੀਆ ਆਪਣੇ ਆ ਬਸ ਓਦੇ ਤੋਂ ਬਾਅਦ ਮੈਂ ਵੀ ਸਲੂਨ ਦਾ ਵੇਖਦੀ ਆ ਜਾ ਫਿਰ ਤੇ ਲੱਗ ਜਾਣੇ ਕੋਈ ਕੰਮ ਕੁਮ ਟੁੰਡ ਕੇ ਫਿਰ ਓਥੇ ਲੱਗ ਜਾਗੇ ਜਾਂ ਫਿਰ ਸੈਲੂਨ ਤੇ ਵੇਖਾਂਗੇ ਓਥੇ ਲੱਗ ਜਾਗੇ ਕਿਉਂਕਿ ਮੇਰੀਆਂ ਜਿਹੜੀਆਂ ਸਹੇ ਲੀਆਂ ਹੈਗੀਆਂ ਨੇ ਓ ਲੱਗੀਆਂ ਹੋਈਆਂ ਨੇ ਸਲੂਨ ਚ।
ਹਾਂਜੀ ਹਾਂਜੀ, ਬੀ ਏ ਤੋਂ ਬਾਅਦ ਤੁਸੀਂ ਕੀ ਕਰਨਾ?
ਬੀ ਏ ਤੋਂ ਬਾਅਦ ਮੈਂ ਐਮ ਏ ਸੋਚਦੀ ਪਈ ਸੀ ਜਿਵੇਂ ਪੰਜਾਬੀ ਤੋਂ ਐਮ ਏ ਕਰ ਲਾਂਗੀ। ਪਰ ਵੇਖਦੇ ਆ ਹੁਨ ਸਾਡਾ ਰਿਜਲਟ ਕਿਵੇਂ ਦਾ ਆਏਗਾ ਫੇਰ ਓ ਤੋਂ ਬਾਅਦ ਈ ਆਪਾਂ। ਅੱਗੇ ਦਾ ਸੋਚਾਂਗੇ।
ਹਾਂਜੀ ਹਾਂਜੀ।
ਓ ਤੋਂ ਰਿਜਲਟ ਦੇ ਉੱਤੇ ਗੱਲ ਹੈਗੀ ਨਾ ਕੋਲਜ ਦਿਨ ਕਿੰਨੇ ਵਧੀਆ ਗਏ ਨੇ ਸਾਡੇ ਹਨਾ ਪ ਤਾ ਵੀ ਨੀ ਲੱਗਿਆ ਸਾਨੂੰ ਤਿੰਨ ਸਾਲ ਕਿਵੇਂ ਸਾਡੇ ਬੀਤ ਗੇ ਨੇ। ਹੋਰ ਕਿੰਨਾ ਵਧੀਆ ਹੋਇਆ ਏ ਸਾਡੇ ਨਾਲ ਤੇ ਸਾਡੇ ਮਤਲਬ ਕਿ ਸਾਡੀ ਜਿਹੜੀਆਂ ਮੈਡਮਾਂ ਸੀ ਨਾ। ਪੰਜਾਬੀ ਵਾਲੀ ਮੈਡਮ ਕਿੰਨੀ ਵਧੀਆ ਸੀ ਹੈ ਨਾ ਸਿਮਰਜੀਤ ਮੈਮ। ਓਨਾਂ ਦਾ ਜਿਹੜਾ ਸੁਭਾਅ ਹੈਗਾ ਓ ਬੜਾ ਵੱਖਰਾ ਸੀ ਤੇ ਇੰਨਾ ਪਿਆਰ ਕਰਦੇ ਸੀ ਓ ਬੱਚਿਆਂ ਨੂੰ। ਤੇ ਸਮਝਾਉਂਦੇ ਵੀ ਵਧੀਆ ਸੀ ਬੱਚਿਆਂ ਨੂੰ।
ਹਾਂਜੀ, ਮੈਂ ਤਾਂ ਆਪ ਈ ਯਾਦ ਕਰਦੀ ਰਹਿਣੀ ਸਾਰੀਆ ਨੂੰ।
ਸਾਰੇ ਜਿਹੜੀ ਮੈਡਮਾਂ ਹੈਗੀਆਂ ਨੇ ਬਹੁਤ ਵਧੀਆ ਸੀ। ਓਨਾਂ ਦੇ ਸੁਭਾਅ ਬੜੇ ਵਧੀਆ ਸੀ, ਆਪਣੀਆਂ ਫਰੈਂਡਾਂ ਨੂੰ
ਹਾਂਜੀ।
ਆਪਣੀ ਸਹੇਲੀਆਂ ਨੂੰ ਤੁਸੀਂ ਬੜਾ ਯਾਦ ਕਰਦੇ ਓ ਯਾਦ ਆਉਦੀ ਏ ਯਾਰ ਅਸੀਂ ਐਨਾ ਚਿਰ ਤਿੰਨ ਸਾਲ ਕੋਈ ਥੋੜੇ ਤਾਂ ਹੈ ਹੁੰਦੇ ਨੀ। ਤਿੰਨ ਸਾਲ ਅਸੀਂ ਆਪਣੀ ਕੋਲੇਜ ਚ ਬਿਤਾਏ ਹੈਗੇ ਨੇ ਜਿਹੜੇ ਯਾਦ ਹੁੰਦੇ ਨੇ ਸਾਨੂੰ ਵਧੀਆ ਏ। ਤੇ ਓਥੇ ਸਾਡੇ ਕੋਲੇਜ ਚ ਨਾ ਯਾਰ ਕੰਟੀਨ ਨੀ ਵਧੀਆ ਸੀ ਬਸ। ਉਥੇ ਬੜਾ ਭੈੜਾ ਜਾ ਓ ਹੈਗਾ ਆ ਨਾ ਕਿੰਨੀ ਭੈੜ ਸਮੈਲ ਹੁੰਦੀ ਸੀ ਓਥੋਂ, ਵਧੀਆ ਨੀ ਹੈਗਾ ਹੋਰ ਕੁਝ ਖਾਣ ਦਾ ਦਿਲ ਵੀ ਨੀ ਕਰਦਾ ਸੀ। ਓਥੇ ਹੋਣਾ ਚਾਹੀਦਾ ਏ ਸਾਡੇ ਕੋਲਜ ਵਿੱ ਜਿਵੇਂ ਕੰਟੀਨਾ ਹੈਗੀਆਂ ਨੇ ਖਾਣ-ਪੀਣ ਵਾਲੀਆਂ ਓਥੇ ਵਧੀਆ ਹੋਣਾ ਚਾਹੀਦਾ ਏ। ਸਿਸਟਮ ਤੇ ਅੱਗੇ ਵੀ ਜਿਵੇਂ ਬੱਚੇ ਹੋਰ ਆਂਦੇ ਨੇ ਕੋਲਜਾਂ ਦੇ ਵਿੱਚ ਜਵਾਕ ਓਨਾਂ ਲਈ ਵੀ ਵਧੀਆ ਹੋਣਾ ਚਾਹੀਦਾ ਚਲੋ ਸਾਡੇ ਤਾਂ ਲਿਕੜ ਗੇ ਤਿੰਨ ਸਾਲ, ਸਾਨੂੰ ਤਾ ਪਤਾ ਨੀ ਲੱਗਿਆ। ਹੋਰ ਤੁਹਾਡੇ ਘਰ ਦੇ ਕੀ ਕਰਦੇ ਪਏ ਨੇ ਕੰਮ-ਕਾਰ ਰਾਤ ਦਾ?
ਹੁਣ ਤਾਂ ਕੁਛ ਵੀ ਹਾਂਜੀ ਰੋਟੀ ਪਾਨੀ ਸਾਰਾ ਕੁਛ ਬਣਾ ਲਿਆ ਬਸ
ਤੁਸੀਂ ਕਿਤੇ ਚਲੋ ਕੋਈ ਗੱਲ ਨੀ ਖਾ ਲਿਓ ਥੋੜੇ ਦੇਰ ਬਾਦ ਹੁਣੇ ਤਾਂ ਹਜੇ ਤਾ ਸਾਢੇ ਸੱਤ ਹੋਏ ਨੇ ਅੱਠ ਵਜੇ। ਅਸੀਂ ਵੀ ਰਾ ਦਾ ਯਾਰ ਬਸ ਹੁਣ ਖਾ ਹੁਣ ਖਾਵਾਂਗੇ। ਸਾਡਾ ਨੌ ਕ ਵਜੇ ਕੰਮ ਨਿਬੜ ਜਾਂਦਾ ਏ ਬਸ।
ਅਸੀਂ ਸਾਢੇ ਅੱਠ ਵਜੇ ਬੈਡਾ ਤੇ ਬ ਅ ਹੁੰਦੇ ਆ।
ਚਲੋ ਵਧੀਆ ਏ। ਹੁਣ ਗਰਮੀ ਵੇਖੀ ਤੁਸੀਂ ਕਿੰਨੀ ਹੋਈ ਪਈ ਏ। ਐਤਕੀ ਤਾਂ ਗਰਮੀ ਐਤਕੀ ਤਾਂ ਗਰਮੀ ਬਹੁਤ ਹੋਈ ਪਈਏ ਕੀ ਕਰੀਏ ਬਸ। ਤੁਸੀਂ ਛੁੱਟੀਆਂ ਚ ਘੁੰਮਣ ਨੀ ਗ‌ਏ ਕਿਤੇ?
ਨ‌ਈ ਗਏ, ਜਾਣੈ।
ਕ ਹਜੇ ਵੀ ਜਾਣਾ ਏ ਜਦੋਂ ਛੁੱਟੀਆਂ ਖਤਮ ਹੋ ਜਾਣਗੀਆਂ ਜਦ ਜਾਓਗੇ।
ਮੇਰੇ ਭਾਬੀ ਓਰੀ ਗਏ ਹੋਏ ਨੇ ਫੇਰ ਮੈਂ ਜਾਵਾਂਗੀ।
ਅੱਛਾ ਜੀ ਥੋਡੀ ਭਾਬੀ ਗਈ ਹੋਈ ਏ ਹੁਣ ਤਾਂ ਘੁੰਮਣ ਲਈ।
ਹਾਂਜੀ।
ਤੁਸੀਂ ਕਦੋਂ ਜਾਣਾ ਏ?
ਜਦੋਂ ਭਾਬੀ ਆਣਗੇ ਫੇਰ ਹੀ ਜਾਵਾਂਗੇ ਅਸੀਂ ਵੀ।
ਚਲੋ ਵਧੀਆ ਗੱਲ ਏ, ਤੁਸੀਂ ਵੀ ਘੁੰਮ ਆਓ ਕਿਤੇ। ਤੁਸੀਂ ਤਾਂ ਜਿਵੇਂ ਗੁਰਦੁਆਰੇ ਹੈਗੇ ਨੇ ਅੰਮ੍ਰਿਤਸਰ ਏਥੇ ਜਾਂਦੇ ਹੋਣੇ। ਓਥੇ ਜਾਂਦੇ ਰਹਿੰਦੇ ਓ ਤੁਸੀਂ ਜਿਵੇਂ ਅੰਮ੍ਰਿਤਸਰ ਹੈਗਾ ਏ ਕਿੰਨਾ ਵਧੀਆ ਹੈਗ ਗ‌ਏ ਨੇ ਓਥੇ ਕਿੰਨਾ ਦਿਲ ਲੱਗਦਾ ਏ ਅੰਮ੍ਰਿਤਸਰ, ਸ਼੍ਰੀ ਹੇਮਕੁੰਡ ਸ ਸਾਹਿਬ ਵੀ ਬਹੁਤ ਵਧੀਆ ਹੈਗਾ ਏ ਨਾ ਓਥੇ।
ਹਾਂਜੀ-ਹਾਂਜੀ।
ਦਿਲ ਲੱਗਦਾ ਹੈਗਾ ਏ ਨਾ ਓਥੇ ਬਹੁਤ ਵਧੀਆ ਲਗਦਾ ਹੈਗਾ ਏ। ਜੇ ਗੁਰੂ ਘਰ ਵਿੱਚ ਬਹਿ ਕੇ ਏਨਾਂ ਮਨ ਨੂੰ ਸ਼ਾਂਤੀ ਮਿਲਦੀ ਐ ਸਾਡੇ ਬਹੁਤ ਵਧੀਆ ਸ
ਹ ਹਰ ਐਤਵਾਰ ਪੰਜੋਖੜਾ ਸਾਹਿਬ ਜਾਨੇ ਆ।
ਚਲੋ ਵਧੀਆ ਗੱਲ ਏ, ਪੰਜੋਖਰਾ ਪੰਜੋਖਰਾ ਵੀ ਬਹੁਤ ਵਧੀਆ ਓ ਹੈਗਾ ਏ ਨਾ। ਓਥੇ ਵੀ ਬੜਾ ਦਿਲ ਲੱਗਦਾ ਏ।
ਹਾਂਜੀ।
ਹੋਰ ਕੀ ਕਰਦੇ ਪਏ ਓ ਤੁਸੀਂ।
ਕੁਛ ਵੀ ਨੀ ਕਰਦੇ ਪਏ।
ਤੇ ਅੱਗੇ ਦਾ ਕੀ ਸੋਚਿਆ ਹੈ ਤੁਸੀਂ। ਚਲੋ ਆਹ ਤਾਂ ਤੁਸੀਂ ਸੋਚ ਲਿੱਤਾ ਕਿ ਮੈਂ ਸਿਲਾਈ ਸਿੱਖਾਂਗੀ ਤੇ ਪਾਰਲਰ ਦਾ ਤੇ ਉਹ ਤੋਂ ਬਾਅਦ ਵਿਆਹ ਵਿਹੂ ਵੀ ਕਰਾਉਣਾ ਹੈ ਕਿ ਨਹੀਂ ਹਜੇ।
ਹਲੇ ਨੀ ਕਰਨਾ ਹਾਲੇ ਮੇਰੇ ਵੀਰੇ ਦਾ ਵਿਆਹ ਫੇਰ ਮੈਂ ਕਰਾਨਾ ਫੇਰ ਮੇਰਾ ਆਏਗਾ।
ਜੀ ਫੇਰ ਤੇਰਾ ਹੋਏਗਾ ਤੇਰੇ ਵੀਰੇ ਦਾ ਵਿਆਹ ਕਦੋਂ ਹੈਗਾ ਏ।
ਉਹਨਾਂ ਦਾ ਹੈਗਾ ਅਗਸਤ ਚ ਆ।
ਚਲੋ ਵਧੀਆ ਗੱਲ ਆਹ ਜਿਹੜੀ ਅਗਸਤ ਆਦੀ ਪਈ ਐ।
ਹਾਂਜੀ ਹਾਂਜੀ।
ਚਲੋ ਤਾਨੂੰ ਤਾਂ ਫੇਰ ਘੁੰਮਣ ਦਾ ਤੇ ਮਸਤੀ ਕਰਨ ਦਾ ਮੌਕਾ ਮਿਲੇਗਾ। ਆਪਣੇ ਵੀਰੇ ਦੇ ਵਿਆਹ ਚ ਕਿੰਨਾ ਚਾਅ ਹੁੰਦਾ ਏ। ਆਪਣੇ ਭੈਣ ਭਰਾ ਦੇ ਵਿਆਹ ਦਾ
ਹਾਂਜੀ।
ਤੁਹਾਡੇ ਵਿੱਚ ਤਾਂ ਜਿਵੇਂ ਪੰਜਾਬੀਆਂ ਚ ਤਾਂ ਜਾਗੋ ਕੱਢਦੇ ਨੇ ਰਾਤ ਨੂੰ ਹੈਨਾ। ਚਲੋ ਵਧੀਆ ਤੁਹਾਡੇ ਵਿੱਚ ਤਾਂ ਵਧੀਆ ਹੈਗਾ।
ਸਾਡਾ ਸੱਤ ਦਿਨ ਪ੍ਰੋਗਰਾਮ ਚੱਲਦਾ ਰਹਿੰਦਾ।
ਸੱਤ ਦਿਨ ਕਿਵੇਂ ਕੀ ਕੀ ਕਰਦੇ ਓ ਤੁਸੀਂ ਵਿਆਹਵਾ ਚ।
ਪਹਿਲਾਂ ਹੀ ਮਤਲਬ ਕਿ ਰਿਸ਼ਤੇਦਾਰ ਆ ਜਾਦੇ। ਫੇਰ ਡੀ ਜੇ ਡੂਜੇ ਲਾਈ ਦਾ।
ਹਾਂ ਤੁਹਾਡੇ ਚ ਤਾਂ ਜਿਵੇਂ ਹਲਦੀ ਮਹਿੰਦੀਆਂ ਆਹ ਸਾਰਾ ਕੁੱਝ ਹੁੰਦਾ ਏ।
ਹੁੰਦੀ। ਪਹਿਲਾਂ ਹੁੰਦੀ ਕੋਈ ਨੀ ਸੀ ਹੁਣ ਹੋਣ ਲੱਗ ਗਈ ਏ।
ਅੱਛਾ ਹੁਣ ਹੋਣ ਲੱਗ ਗਈਏ ਤੁਹਾਡੇ ਚ, ਨਹੀਂ ਸਾਡੇ ਚ। ਤਾਂ ਕਰਦੇ ਹੈਗੇ ਨੇ ਜਿਵੇਂ ਸ਼ੁਰੂ ਚ ਸ਼ੁਰੂ ਤੋਂ ਹੀ ਕਰਦੇ ਨੇ ਸਾਡੇ ਵਿੱਚ।
ਨਹੀਂ ਮੇਰੇ ਦੂਜੇ ਵੀਰੇ ਦਾ ਵਿਆਹ ਹੋਇਆ ਸੀ। ਉਦੋਂ ਕੋਈ ਨੀ ਸੀ।
ਅੱਛਾ ਉਦੋਂ ਕੋਈ ਨਹੀਂ ਸੀ। ਹੁਣ ਤੁਸੀਂ ਤਾਂ ਤੁਹਾਡੇ ਉਹਦੇ ਚ ਹੈ ਚਲੋ ਵਧੀਆ ਐ ਆ ਵੀ। ਕਿੰਨਾ ਜੀਅ ਲੱਗਦਾ ਏ ਸਾਰਿਆਂ ਦਾ ਸਾਰੇ ਰਿਸ਼ਤੇਦਾਰ ਕੱਠੇ ਹੁੰਦੇ ਨੇ, ਕਿੰਨਾ ਵਧੀਆ। ਵਧੀਆ ਮਾਹੌਲ ਬਣਿਆ ਰਹਿੰਦਾ ਹੈ। ਵਿਆਹਾਂਵਾ ਚ ਵੀ,
ਹਾਂਜੀ ਹਾਂਜੀ।
ਤੁਸੀਂ ਤਾਂ ਫਿਰ ਜਾਗੋ ਵੀ ਵੱਧਦੇ ਹੋਣੇ।
ਹਾਂਜੀ ਹਾਂਜੀ ਸਾਡੇ ਸਿੰਗਰ ਵੀ ਬੁਲਾਦੇ ਨੇ ਨਾ।
ਅੱਛਾ ਤੁਹਾਡੇ ਚ ਤਾਂ ਸਿੰਗਰ ਬੁਲਾਉਂਦੇ ਨੇ ਫੇਰ ਤਾਂ ਤੁਹਾਡਾ ਬਾਲਾ ਦਿਲ ਲੱਗਦਾ ਹੋਣਾ।
ਹਾਂਜੀ ਹਾਂਜੀ।
ਤੁਹਾਡੀ ਤਾਂ ਮੌਜਾਂ ਹੈਗੀਆਂ ਨੇ ਫਿਰ ਜਸ। ਜੀ ਤੁਸੀਂ ਤਾਂ ਮੌਜਾਂ ਕਰਨੀਆਂ ਨੇ ਅਗਸਤ ਵਿੱਚ ਹੈਂ। ਸਾਨੂੰ ਵੀ ਬੁਲਾ ਲਿਓ ਆਪਣੇ ਭਰਾ ਦੇ ਵਿਆਹ ਚ।
ਆਜੋ ਜੀ।
ਸਾਡਾ ਵੀ ਸਾਡਾ ਵੀ ਦਿਲ ਲੱਗ ਜਾਏਗਾ, ਤੁਹਾਡੇ ਭਰਾ ਦੇ ਵਿਆ ਚ। ਅਸੀਂ ਵੀ ਇਨਾ ਚਿਰ ਵਿਹਲੇ ਆ ਵਿਆਹ ਚ ਹੀ ਮੌਜ ਮਸਤੀ ਕਰ ਲਾਂਗੇ
ਹਾਂਜੀ ਹਾਂਜੀ ਕੋਈ ਨੀ
ਹੋਰ ਤੁਹਾਡਾ ਜਨਮ ਦਿਨ ਕਦੋਂ ਹੁੰਦਾ ਏ
ਮੇਰਾ ਅੱਠ ਫਰਵਰੀ ਨੂੰ ਆਦਾ
ਅੱਛਾ ਅੱਠ ਫਰਵਰੀ ਤੁਹਾਡਾ ਤਾਂ ਚਲਾ ਗਿਆ ਹੈ ਹੈਂ
ਹਾਂਜੀ-ਹਾਂਜੀ ਤਾਡਾ ਕਦੋਂ ਆਂਦਾ।
ਸਾਡਾ ਤਾਂ ਆਉਣ ਵਾਲਾ ਸਤੰਬਰ' ਚ ਬਾਈ ਸਤੰਬਰ
ਅੱਛਾ ਜੀ।
ਹੋਰ ਕੀ ਕਿੰਨਾ ਚਾਹ ਹੈਗਾ ਵੀ ਦੇਖ ਲੈ ਕਿੰਨਾ ਆਪਣੇ ਜਨਮ ਦਿਨ ਦਾ ਵੀ ਬੰਦੇ ਨੂੰ ਕਿੰਨਾ
ਹੋਰ ਤਾਂ ਕੋਲੇਜ 'ਚ ਪਾਰਟੀ ਪੂਟੀ ਕਰ ਲੈਣੇ ਸੀ ਹੁਣ ਤਾਂ ਸਾਰੀਆਂ ਵੱਖਰੀਆਂ ਹੋ ਗਈਆਂ ਨੇ।
ਕਿ ਹੁਣ ਤਾਂ ਸਾਰੀਆਂ ਵੱਖਰੀਆਂ ਪਤਾ ਕੋਈ ਕਿੱਥੇ-ਕਿੱਥੇ ਜਾਊਗੀ ਕਿੱਥੇ-ਕਿੱਥੇ ਨਈ। ਤੇ ਸਭ ਨੂੰ ਅਲੱਗ-ਅਲੱਗ ਥਾਵਾਂ ਤੇ ਮਿਲਣਗੀਆਂ ਫਿਰ ਸਾਰੀਆਂ ਫੇਰ ਕਿਸੇ ਨੇ ਵੀ
ਨਈ ਅਸੀਂ ਤਾਂ ਫਰੈਂਡਾਂ ਕੱਠੀਆਂ ਬੀ ਐਡ ਕਰਨੀ ਏ।
ਚਲੋ ਵਧੀਆ ਗੱਲ ਬੀ ਐਡ ਤੁਸੀਂ ਕਿੱਥੋਂ ਕਿਹੜੇ ਕੋਾਲਜ ਚੋਂ ਕਰਨੀ ਏ।
ਦੇਖਦੇ ਹੋ ਕਿ ਕਿੱਥੇ ਕਰਦੀਆਂ ਨੇ ਸਾਰੀਆਂ
ਪੰਜਾਬੀ ਤੋਂ ਕਰੋਗੇ ਦੂਜੀ ਜ ਦੂਜੇ ਸਬਜੈਕਟ ਤੋਂ ਕਰਨੀ ਐ ਤੁਸੀਂ
ਪੰਜਾਬੀ 'ਚ ਈ ਕਰਾਂਗੇ ਮੇਰੇ ਤੋਂ ਫੇਵਰੇਟ ਏ ਪੰਜਾਬੀ
ਹਾਂ ਮੈਨੂੰ ਵੀ ਪੰਜਾਬੀ ਵਧੀਆ ਲੱਗਦਾ ਏ ਤੇ ਤੁਸੀਂ ਐਮ ਏ ਨੀ ਕਰਨੀ।
ਨਈ-ਨਈ
ਤੁਸੀਂ ਸਿੱਧਾ ਬੀ ਐਡ ਕਰਨੀ ਏ।
ਹਾਂਜੀ
ਕੇੜੇ ਕੋਲਜ ਚੋਂ ਕਰੋਗੇ ਤੁਸੀਂ
ਓ ਅਸੀਂ ਡਿਸਾਈਡ ਕਰਾਂਗੇ ਸਾਰੀ ਜਨੀਆਂ
ਕੋਈ ਗੱਲ ਨੀ ਜੇ ਤੁਸੀਂ ਡਿਸਾਈਡ ਕਰੋਗੇ ਨਾ ਤੇ ਸਾਰੇ ਸੱਦੋਗੇ ਮੈਨੂੰ ਵੀ ਦੱਸਿਓ ਮੈਂ ਵੀ ਤੁਹਾਡੇ ਨਾਲ ਕੀ ਪਤਾ ਮੈਂ ਐਮ ਏ ਛੱਡ ਕੇ ਮੈਂ ਬੀ ਐਡ ਕਰ ਲਾਂ ਮੈਨੂੰ ਵੀ ਪੰਜਾਬੀ 'ਚ ਮੇਰੀ ਦਿਲਚਸਪ ਵੀ ਹੈਗੀ ਏ ਮੇਰਾ ਪੰਜਾਬੀ ਪੜ੍ਹਨ ਦਾ ਬੜਾ ਦਿਲ ਕਰਦਾ ਏ। ਤੇ ਪੰਜਾਬੀ ਵਧੀਆ ਵੀ ਹੈਗੀ ਏ ਯਾਰ
ਕਿਉਂਕਿ ਅਸੀਂ ਸ਼ੁਰੂ ਤੋਂ ਹੀ ਪੰਜਾਬੀ 'ਚ ਬੋਲਦੇ ਆਂ ਨਾ।
ਹਾਂ ਤੁਸੀਂ ਤਾਂ ਜਿਵੇਂ ਸ਼ੁਰੂ ਚੋਂ ਹੀ ਪੰਜਾਬੀ ਪੰਜਾਬਣ ਹੈਗੇ ਹੋ ਤੁਸੀਂ ਤਾਂ ਸਾਡਾ ਤਾਂ ਚਲੋ। ਫੇਰ ਵੀ ਵੱਖਰਾ ਏ ਪਰ ਮੈਨੂੰ ਵੀ ਵਧੀਆ ਲੱਗਦੀ ਯਾਰ ਪੰਜਾਬੀ ਮੇਰਾ ਬੋਤ ਦਿਲ ਕਰਦਾ ਮੈਂ ਪੰਜਾਬੀ 'ਚ ਆ ਕੇ ਪੜ੍ਹਾਈ ਕਰਾਂ। ਤੇ ਤੁਹਾਨੂੰ ਤਾਂ ਪਤਾ ਈ ਐ ਅੱਜ ਕੱਲ ਹੋਰ ਲੈਂਗੁਏਜਾਂ ਤਾਂ ਅੱਗੇ ਹੋ ਗਈਆਂ ਨੇ ਜਿਵੇਂ ਇੰਗਲਿਸ਼ ਹੈਗੀਆਂ ਨੇ ਦੂਜੀਆਂ ਤੇ ਆ ਪੰਜਾਬੀ ਦਾ ਤਾਂ ਬਾੜਾ ਘੱਟ ਹੈਗਾ ਏ ਪੰਜਾਬੀ ਜਿਵੇਂ ਵਧੀਆ ਹੈ। ਏ ਨਾ ਤੇ ਏਂਦੇ 'ਚ ਹੋਣਾ ਵੀ ਚਾਈਦਾ ਏ ਪੰਜਾਬੀ 'ਚ
ਹਾਂਜੀ-ਹਾਂਜੀ
ਜਿਵੇਂ ਪੰਜਾਬੀ 'ਚ ਆਪਾਂ ਕੰਮ ਕਰਦੇ ਦਿਲ ਵੀ ਲੱਗੇ ਰੈਂਦੇ ਸਾਡਾ
ਹਾਂਜੀ ਅਸੀਂ ਤਾਂ ਸਾਰਿਆਂ ਨਾਲ ਪੰਜਾਬੀ 'ਚ ਹੀ ਗੱਲ ਕਰਨੇ ਆਂ ਹਿੰਦੀ ਤਾਂ ਕਦੀ ਬੋਲੇ ਕਰ
ਵਧੀਆ ਗੱਲ ਏ ਪੰਜਾਬੀ ਜਿਵੇਂ ਬੜਾ ਦਿਲ ਕਰਦਾ ਐ ਪੰਜਾਬੀ ਪੜ੍ਹਨ ਦਾ ਪੰਜਾਬੀ ਪੜ੍ਹਨ ਦਾ ਅਲੱਗ ਹੀ ਨਜ਼ਾਰਾ ਹੈਗਾ ਏ ਪੰਜਾਬੀ ਦਾ ਤਾਂ ਚਲੋ ਚੰਗਾ ਏ ਜਸਪ੍ਰੀਤ ਜੀ ਮੈਂ ਹੁਣੇ ਕੰਮ ਕਰਨਾ ਏ। ਤੁਹਾਨੂੰ ਫੇਰ ਕਰਾਂਗੇ।
ਠੀਕ ਏ।
ਠੀਕ ਹੈ ਚੰਗਾ ਸਤਿ ਸ੍ਰ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।